ਹਾਂਜੀ, ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਜੀ?
ਬਸ ਵਧੀਆ ਜੀ ਤੁਸੀਂ ਦੱਸੋ?
ਹਾਂਜੀ-ਹਾਂਜੀ, ਵਧੀਆ ਜੀ, ਹੋਰ ਕੀ ਕਰਦੇ ਸੀ ਜੀ?
ਬਸ ਕੁਛ ਨੀ ਲੱਗੇ ਦੇ ਆ ਆਪਣੇ ਕੰਮ।
ਅੱਛਾ-ਅੱਛਾ ਜੀ।
ਹਾਂਜੀ, ਹੋਰ ਤੁਸੀਂ ਦੱਸੋ?
ਹਾਂਜੀ-ਹਾਂਜੀ, ਬਸ ਕੁਛ ਨੀ ਜੀ ਬਸ ਖਾਣਾ ਵਗੈਰਾ ਖਾਇਆ ਸੀ ਬਸ ਤੇ। ਮੈਂ ਕਿਹਾ ਚਲੋ ਥੋੜ੍ਹੀ ਦੇਰ ਕੋਲ ਲਾ ਲੈਂਦੇੇ ਆ।
ਹਾਂਜੀ-ਹਾਂਜੀ, ਅੱਛਾ-ਅੱਛਾ।
ਹੋਰ, ਜਿਵੇਂ ਕਿ ਮੰਨਲਓ ਕਿ ਆਪਾਂ। ਸਕੂਲ ਚ ਬੱਚੇ ਪੜਾਉਣੇ ਨੇ ਜੀ ਜਿਵੇਂ ਅੱਜ ਕੱਲ੍ਹ ਬਹੁਤ ਮਹਿੰਗਾਈ ਹੈ।
ਹਾਂਜੀ।
ਅਤੇ ਮਹਿੰਗਾਈ ਦੇ ਦੌਰ 'ਚ ਆਪਾਂ ਸਕੂਲ 'ਚ। ਬੱਚਿਆਂ ਨੂੰ ਅੱਛਾ ਪੜ੍ਹਾਨਾ -ਲਿਖਾਨਾ ਹੈ, ਤੇ ਉਹਦੇ ਲਈ ਮਤਲਬ ਕਿ। ਜਿਹੜੇ ਗ਼ਰੀਬ ਬੱਚੇ ਨੇ, ਉਹ ਕਿੱਦਾਂ ਪੜ੍ਹ ਸਕਦੇ ਨੇ ਅੱਛੇ ਸਕੂਲ? ਉਹਦੇ ਵਿਚਾਰ, ਉਹਦੇ ਬਾਰੇ ਕੁਝ ਦੱਸ ਸਕਦੇ ਹੋ ਮਤਲਬ ਤੁਹਾਡੀ। ਮਤਲਬ ਕਿ ਕੀ ਤੁਹਾਡੇ, ਕੀ ਵਿਚਾਰ ਨੇ ਕਿ ਸਭ ਦੇ ਬੱ ਅੱਛੇ- ਅੱਛੇ ਸਕੂਲ ਪੜ੍ਹਨੇ ਚਾਹੀਦੇ ਨੇ ਯਾ ਕਿਵੇਂ?
ਹਾਂਜੀ ਬੱਚੇ ਤੇ ਸਾਰਿਆਂ ਦੇ ਪੜ੍ਹਨੇ ਚਾਹੀਦੇ ਹੈਗੇ, ਬਸ ਇਹ ਹੈ ਕਿ ਮਤਲਬ ਜੋ ਅਫੋਰਡ ਕਰ ਸਕਦੇ ਆ, ਉਹ ਤਾਂ ਚਲੋ ਅੱਛੇ ਸਕੂਲ ਪਾ ਸਕਦੇ ਆ ਜੋ ਵਿਚਾਰੇ ਨਹੀਂ ਪੜ੍ਹਾ ਸਕਦੇ ਹੋ ਤੇ ਜਿੱਦਾਂ ਆਂਗਣਵਾੜੀ ਵਗੈਰਾ 'ਚ ਸੁਜੈਸਟ ਕਰ ਸਕਦੇ ਯਾ ਕੋਈ ਉਹਨਾਂ ਨੂੰ ਹੈਲਪ ਵਗੈਰਾ ਮਿਲ ਸਕੇ ਕਿਸੇ ਨਾਲ, ਤੇ ਸਕੋਲਰਸ਼ਿਪ ਵਗੈਰਾ ਤੇ ਪੜ ਸਕਦੇ ਓ।
ਨਹੀਂ ਏਦਾਂ- ਨਹੀਂ ਏਦਾਂ, ਤਾਂ ਹੀ ਹੋ ਸਕਦਾ ਬਟ ਅ-ਮ ਕੁਛ ਸਕੂਲਾਂ ਵਾਲੇ, ਕੁਛ ਬੱਚਿਆਂ ਦੇ ਲਈ ਗਰੀਬ ਬੱਚਿਆਂ ਦੇ ਲਈ ਕੁਛ ਸਕੋਲਰਸ਼ਿਪ ਲਾਲੋ ਕੁਛ ਲਾ- ਲੋ ਏਦਾਂ ਕੱਢਦੇ ਨੇ, ਹਾਂਜੀ ਉਹਦੇ ਥਰੂ ਵੀ ਬੱ ਗ਼ਰੀਬ ਬੱਚੇ ਪੜ੍ਹ ਸਕਦੇ ਨੇ, ਐਸਾ ਨਹੀਂ ਐ ਔਰ
ਆਂਗਨਵਾੜੀ 'ਚ ਵੀ, ਦਿੱਤੀ ਜਾਂਦੀ ਹੈ ਸਟੱਡੀ ਵਗੈਰਾ।
ਹਾਂਜੀ- ਹਾਂਜੀ ਤੇ ਔਰ ਨੰਬਰ ਦੋ ਮੈਂ- ਦੇ ਖੈਰ ਕੁਛ ਸਰਕਾਰ ਵੱਲੋਂ ਵੀ ਸੁਵਿਧਾ ਨਿਕਲਦੀ ਹੈ ਗਰੀਬ ਬੱਚਿਆਂ ਦੇ ਫਾਰਮ ਭਰ ਕੇ ਕੇ ਉਹਨਾਂ ਦੇ ਨੰਬਰ ਲੱਗ, ਨੰਬਰ ਲੱਗ ਜਾਂਦਾ ਉਹਦੇ ਥਰੂ ਵੀ ਬੱਚੇ ਪੜ੍ਹ ਸਕਦੇ ਨੇ, ਬਟ ਜਿਸ ਹਿਸਾਬ ਨਾਲ ਅੱਜ ਦੇ ਟਾਈਮ 'ਚ ਮਹਿੰਗਾਈ ਤੇ ਬੱਚੇ ਪੜ੍ਹਾਉਣੇ ਆਸਾਨ ਵੀ ਨਹੀਂ ਹੈ, ਬਹੁਤ ਔਖਾ ਹੈ।
ਫੀਸਾਂ ਹੀ ਨੀ ਮਾਨ ਬੱ ਬੱਚਿਆਂ ਦੇ, ਫਿਰ ਹੋਰ ਉਹਨਾਂ ਦੇ ਕੋਈ ਪ੍ਰੋਜੈਕਟ ਏ, ਕੋਈ ਐਕਟੀਵਿਟੀ ਹੈਗੀ ਏ ਬਹੁਤ ਖਰ 'ਚ ਪਹਿਲੇ ਦੇ ਹਿਸਾਬ ਨਾਲ ਦੇਖਿਆ ਜਾਏ ਔਰ- ਔਰ ਹੋਂਦੇ ਹਿਸਾਬ ਨਾਲ ਦੇਖਿਆ ਜਾਏ ਤੇ ਮਹਿੰਗਾਈ ਵੀ ਹੈ ਔਰ ਪੜ੍ਹਾਈ ਦਾ ਜਿਹੜਾ ਲੇਵਲ ਹੇ, ਉਹ ਵੀ ਬਹੁਤ ਉੱਚਾ ਹੈਗਾ ਐ।
ਉਹ ਵੀ ਹੈਗਾ ਜੀ ਫਿਰ ਉਸ ਤੋਂ ਬਾਅਦ ਬੁੱਕਸ ਵੀ ਬਹੁਤ ਮਹਿੰਗੀਆਂ ਮੇ
ਹਾਂਜੀ ਔਰ ਹਰ ਚੀਜ਼ ਕੋਈ ਅੱਜ ਏ ਕਪੀਟੀਸ਼ਨ ਏ ਅੱਜ ਕੁਛ ਹੀ ਅੱਜ ਕੁਛ ਛਿ ਅੱਜ ਇਹ ਚਾਹੀਦਾ ਈ, ਅੱਜ ਉਹ ਚਾਹੀਦਾ ਈ ਸੋ ਮਤਲਬ ਖਰਚ 'ਚ ਪੜ੍ਹਾਈ ਤੇ ਸੋ ਹੈਈ ਹੈਈ ਹੈ ਓ- ਉੱਪਰਲੋਂ ਜਿਹੜੇ ਹੈਗੇ ਉਹ ਜ਼ਿਆਦਾ ਅ ਬੰਦੇ ਨੂੰ ਉਹ ਕਰਦੇ ਹੈਗੇ ਪਰੇਸ਼ਾਨ।
ਹਾਂਜੀ- ਹਾਂਜੀ -ਹਾਂਜੀ ਆਏ ਦਿਨ ਅੱਜ ਮੈਂਗੋ ਡੇ ਹੈ ਜੀ, ਅੱਜ ਬੱਚੇ ਨੂੰ ਮੈਂਗੋ ਬਣਾ ਕੇ ਭੇਜਣਾ ਔਰ ਮੈਂਗੋ ਹੀ ਉਹਨੂੰ
ਫਰੂਟਸ ਵਗੈਰਾ ਦੋ ਕੂਛ ਟਿਫਨ ਦੇ ਵਿੱਚ। 'ਚ ਹਾਂਜੀ- ਹਾਂਜੀ, ਸਾਡੇ ਟਾਈਮ ਤੇ ਐ ਚੋਚਲੇ ਹੈ ਨਹੀਂ ਸੀ।
ਨਹੀਂ- ਨਹੀਂ ਅਸੀਂ ਤੇ ਜੀ, ਤਖਤੀ ਲੈ ਕੇ ਪੜਦੇ ਹਾਂ ਜੀ।
ਹਾਂਜੀ -ਹਾਂਜੀ ਨਹੀਂ ਅਸੀਂ ਤਕਦੀ ਵਾਲੇ ਵੀ ਨਹੀਂ ਇੰਨੇ ਪੁਰਾਣੇ ਵੀ ਨੀ ਐ ਤਕਦੀ ਵਾਲੇ।
ਨਹੀਂ- ਨਹੀਂ ਅਸੀਂ ਵੀ ਨਹੀਂ, ਤੱਖਤੀ ਪੜੀ ਸੀ।
ਹਾਂਜੀ, ਨਹੀਂ ਤੱਕਤੀ ਵੀ ਮਤਲਬ ਸਿੱਖੇ ਸੁਖੇ ਵੀ ਹੈਗੇ, ਪਰ ਵੈਸੇ ਕਾੱਪੀਆਂ- ਕਿਤਾਬਾਂ ਤੇ ਹੀ ਲਿਖੇ ਹੈਗੇ ਅਸੀਂ ਵੀ। ਤਕਦੀ ਵਾਲੇ ਤਾਂ ਕੁੱਝ ਜ਼ਿਆਦਾ ਹੀ ਪੁਰਾਣੇ ਹੋ ਗਏ। ਹਾਂਜੀ ਉਹੀ।
ਜਿਹੜੀ ਸਾਡੇ ਟਾਈਮ ਦੀ ਪੜ੍ਹਾਈ ਸੀਗੀ, ਔਰ ਤਖ਼ਤੀ ਵਾਲੀ ਕਹਿਣ ਦਾ ਮਤਲਬ ਸੇਮ ਸੀ, ਇੰਨੇ ਖਰਚੇ ਨਹੀਂ ਸੀ।
ਹਾਂਜੀ, ਆਰਾਮ ਨਾਲ ਬੰਦਾ ਪੜ੍ਹ ਸਕਦਾ ਸੀ, ਹੁਣ ਤੇ ਜਿੰਨਾ 'ਚ ਅਸੀਂ ਪੜ੍ਹ ਕੇ ਆਏ ਹਾਂ, ਉਹਨੇ ਤੇ ਕੁੱਛ ਵੀ ਨੀ ਹੈਗਾ ਹੁਣ।
ਹਾਂਜੀ, ਹੁਣ ਤੇ ਜਿਵੇਂ ਅਸੀਂ ਤੇ ਪੈਦਲ ਹੀ ਚੱਲੇ ਜਾਂਦੇ ਸੀ ਸਕੂਲ, ਅੱਜ-ਕੱਲ ਦੇ ਬੱਚੇ ਨੇ, ਪਾਪਾ ਮੈਨੂੰ ਰਿਕਸ਼ਾ ਲਵਾਓ
ਹਾਂਜੀ, ਚੱਲਦੇ ਈ ਨੀ ਹੈਗੇ ਬੱਸ ਲਵਾਓ ਹਾਂਜੀ, ਓ ਤੇ ਹੈ ਈ ਐ। ਫੇਰ ਨਵੇਂ ਨਵੀ ਡੀ ਟਿਫਨ ਚ ਅੱਜ ਐਂ ਜਾਨਾ ਐ ਅੱਜ ਐਂ ਆਨਾ ਐ। ਸੂਕੂਲੋਂ ਬਕਾਏਦਾ। ਖਾਨ ਪੀਨ ਦਾ ਓ ਮਿਲਦਾ ਹੈਗਾ ਪੇਪਰ, ਕਿ ਅੱਜ ਮੰਡੇ ਨੂੰ ਐ ਭੇਜੋ। ਟਿਉਜਡੇ ਨੂੰ ਇਹ ਭੇਜੋ।
ਰਕਸ਼ਾ ਬੰਦਨ ਐ ਜੀ, ਮੰਮੀ ਮੇਨੂੰ ਰੱਖੜੀ ਬੜੀ ਅੱਛੀ ਲੱਗ ਮੈੜਮ ਨੂੰ
ਹਾਂਜੀ। ਤੇ ਮਦਰ ਡੇ, ਫਾਦਰ ਡੇ ਹਰ ਚੀਜ ਮਨਾਂਦੇ ਆ ਅੱਜ-ਕੱਲ ਸਕੂਲ ਚ ਸਾਡੇ ਟੈਮ ਤੇ ਕਿੱਥੇ ਸੀ ਮਦਰ ਫਾਦਰ ਡੇ।
ਪੈਰੈਂਟਸ ਮੀਟਿੰਗਾਂ ਹੁੰਦੀਆਂ ਅੱਜ- ਕੱਲ, ਸਾਡੇ ਟੈਮ ਤੇ ਸਾਡੇ ਮਾਂ ਪਿਓ ਕਦੀ ਗਏ ਨੀ ਸੂਕੂਲ।
ਨਈ, ਨਈ ਜੀ। ਅੱਜ-ਕੱਲ ਅੱਜ-ਕੱਲ ਈ ਬਸ ਹੋਰ।
ਇੱਕ ਪੜ੍ਹਾਈ ਘੱਟ ਏ, ਤੇ ਉੱਦਰ ਦਾ ਬਿਜਨਸ ਹੋ ਗਿਆ ਜੇ ਸਕੂਲ ਵੀ।
ਹਾਂਜੀ, ਹਾਂਜੀ ਓਦੇ ਚੱਕਰ ਚ ਈ ਤੇ ਫਿਰ, ਜਾਦਾ ਸਕੂਲ ਮਹਿੰਗਾ ਪੈਂਦਾ ਪਿਆ। ਹੁਨ ਜਿਵੇਂ ਹਲਕਾ ਜਿਹਾ ਬੱਚੇ ਦਾ ਬੈਗ ਖਰਾਬ ਹੋਏਆ, ਤੇ ਨਾ ਜੀ ਮੈਂ ਤੇ ਆ ਬੈਗ ਲੈ ਕੇ ਨਹੀਂ ਜਾਣਾ ਜੀ।
ਹਾਂਜੀ, ਨਈ ਓ ਤੇ ਹੈ ਈ ਏ, ਬੱਚੇ ਦੇਖਾ ਦੇਖੀ। ਕੀ ਫੇਰ ਕਰਦੇ ਹੈਗੇ ਅਸੀਂ ਕਿਉ ਪੁਰਾਨਾ ਲੈ ਕੇ ਜਾਈਏ। ਤੇ ਨਈ ਬੋਟਲ ਚਾਈਦੀ ਏ, ਨਵਾਂ ਟਿਫਨ ਚਾਈਦਾ ਹੈਗਾ ਐ।
ਅਸੀਂ ਅਪਨੇ ਟੈਮ ਚ, ਅ, ਬਸਕੂਆ ਵੀ ਲਾ ਲਈਦਾ ਸੀ। ਚੈਨ ਟੁੱਟ ਗੀ ਚੱਲ ਅੱਜ ਬਸਕੂਆ ਲਾਲੈ, ਸੰਡੇ ਨੂੰ ਲਵਾ ਲਾਂਗੇ ਚੈਨ।
ਅੱਜ ਕੱਲ ਬੱਚੇ ਬਟਰ ਪੇਪਰ ਚ ਰੋਟੀਆਂ ਲਪੇਟਦੇ, ਸਾਡੇ ਟੈਮ ਤੇ ਮਾਵਾਂ ਸਾਡੀਆਂ ਅਖਬਰ। ਜੋ ਯਸ ਸਕੂਲ ਲਈ ਕੋਈ ਪੁਰਾਨੀ ਕਾਪੀਆਂ ਹੁੰਦੀਆਂ ਸੀ।
ਹਾਂਜੀ, ਹਾਂਜੀ ਬਿਲਕੁਲ। ਓਰ, ਬਟਰ ਰੋਲ ਵੀ ਕਿਹੜਾ ਸਸਤਾ ਆਂਦੈ ਓ ਵੀ ਮ ਮਾਰਕੀਟ ਚ ਦੋ, ਸੌ ਢਾਈ ਸੌ ਰੁਪਏ ਦਾ ਆਂਦਾ ਐ ਔਰ
ਸਿਕ ਦੇ ਟਿਫਨ ਲੈ ਜਾਂਦੇ ਸੀ, ਬੋਟਲ ਅੱਜ।
ਹਾਂਜੀ, ਹਾਂਜੀ। ਹੋਰ ਹਾਂਜੀ, ਹਾਂਜੀ ਹੋਰ ਬੋਟਲ ਵੀ ਓ ਚਾਈਦੀ ਏ ਜਿਸ ਚ ਪਾਨੀ ਠੰਡਾ ਰਹੇ।
ਹਾਂਜੀ।
ਸਾਡੇ, ਟੈਮ ਤੇ ਆਪਾਂ ਏਦਾਂ ਈਂ ਬਸ। ਜੋ ਨਲਕੇ ਦਾ ਆਇਆ, ਜੀ ਲਾਇਆ ਹਾਂਜੀ। ਨਹੀ ਮੈਂ ਤਾਂ
ਇਹ ਸਕੂਲ ਈ ਪੀ ਲੈਂਦੇ ਸੀ ਨਲਕੇ ਤੋਂ।
ਹਾਂਜੀ, ਨਈ ਤੇ ਪੈਪਸੀ ਪੂਪਸੀ ਦੀ ਬੋਤਲ ਲੈ ਜਾਂਦੇ ਸੀ ਆਪਾਂ ਤੇ।
ਹਾਂਜੀ, ਹਾਂਜੀ ਪਹਿਲੇ ਦੇ ਟਾਈਮ ਤੇ ਹੁਣ ਦੇ ਟਾਈਮ ਵਿੱਚ ਕਾਫੀ ਡਿ ਟ੍ਰੇਂਡ ਹੈਗੈ।
ਤਾਂਹੀ, ਤਾਂਹੀ ਤਾਂ ਪਤਾ ਹਾਂਜੀ ਦੇਖਾ ਦਖਾਈ ਵੀ ਆ ਕੁਛ, ਕੁਛ ਬੱਚੇ ਆ ਦੇ ਸਟੈਂਡੜ ਦੇ ਕਾਰਨ ਥੋੜੀ ਮਹਿੰਗਾਈ ਲੱਗਦੀ ਆ। ਹੁਨ ਓਸ ਟੈਮ ਤੇ ਦੇਖੋ ਨਾ, ਆਪਾਂ ਦੇਖੋ ਫਾਲਤੂ ਦੇ ਖਰਚੇ। ਘੱਟੋ, ਘੱਟ ਵੀ ਵਧੀਆ ਵਾਲਾ ਬੋਕਸ ਲਉਗੇ ਟਿਫਨ ਬੋਕਸ ਉਹ ਵੀ ਨਾ, ਨਾ ਕਰਦੇ ਤਿੰਨ ਚਾਰ ਸੌ ਰਪਏ ਦਾ ਓਹ ਵੀ ਆਏਗਾ। ਠੀਕ ਆ ਜੀ, ਔਰ। ਤਿੰਨ, ਤਿੰਨ ਚਾਰ ਸੌ ਰਪੇ ਦੀ ਤੁਹਾਡੀ ਬੋਤਲ ਆਨੀ ਏ ਅੱਛੇ ਵਾਲੀ, ਤੇ ਉਸ ਟਾਈਮ ਤੇ ਐ ਸਬ ਖਰਚੇ ਹੈ ਈ ਨਹੀ ਸੀ, ਓਸ ਟਾਈਮ ਤੇ ਮੁਸ਼ਕਲ ਨਾਲ ਬੱਚਾ, ਸੌ ਵਾਲਾ ਬੈਗ ਦਵਾਇਆ ਦੋ ਸੌ ਵਾਲਾ ਦਵਾਇਆ। ਲੈ ਕੇ ਤੇ ਅੱਜ ਤਾ, ਕੱਲ ਬੈਗ ਹੋਰ ਚਾਈਦੇ ਜੀ
ਚਟਕਨੀਆਂ ਵਾਲੇ ਬੈਗ ਚੱਲਦੇ ਸੀ ਅੱਜ ਕੱਲ ਚੈਨਾਂ ਵਾਲੇ ਇੰਨੀਆਂ ਪੋਕਿਟਾਂ ਐਨਾ ਇਹ।
ਹਾਂਜੀ ਉਹ ਦੋ ਚਿਟਕਨੀਆਂ ਖੋਲਣੀਆਂ ਕਰਨੀਆਂ ਤੇ
ਹਾਂਜੀ ਬਸ ਮਾਹੌਲ ਦੇ ਹਿਸਾਬ ਨਾਲ। ਪਹਿਲੇ ਹੋਰ ਸੀ, ਹੁਣ ਹੋਰ, ਆਉਣ ਵਾਲੇ ਟਾਈਮ ਤੇ ਹੋਰ ਐਡਵਾਂਸ ਹੋ, ਜਾਏਗਾ।
ਹਾਂਜੀ ਹਾਂਜੀ ਹੋਰ ਅਡਵਾਂਸ ਹੋਈ ਐ ਜੀ, ਹੁਣ ਦੇਖ਼ ਲਓ? ਅ, ਸਕੂਲਾਾਂ ਚ, ਪ੍ਰੋਜੈਕਟ ਲੱਗ ਗਏ ਨੇ ਦਾ, ਬਲੈਕ ਬੋਰਡ ਵਾਲਾ ਕੰਮ ਤੇ ਹੈ ਹੀ ਨਹੀਂੀ, ਅੱਜ ਕੱਲ ਮੈਡਮ ਔਨਲਾਈਨ ਰ, ਅੱਜ ਕੱਲ ਤੇ ਮੈਡਮ ਵੀ?
ਤੇ, ਉਹਨਾਂ ਨੇ ਛੋਟੇ ਬੱਚਿਆਂ ਨੂੰ ਯੂਜ ਕਰਾ, ਜਿੱਦਾਂ ਕੋਈ ਪਲੇ ਸਕੂਲ ਦੇ ਬੱਚੇ, ਹੋ ਗ
ਨਹੀਂ ਨਹੀਂ ਨਹੀਂ, ਐਕਚੁਲੀ ਜਿਹੜੇ, ਸਰਕਾਰੀ ਸਕੂਲ ਹੈਗੇ ਨਾ ਇੱਥੇ ਸਾਡੇ, ਉ ਉੱਥੇ ਵੀ, ਮਤਲਬ ਹੁਣ ਵੱਡੀ ਵੱਡੀ ਐਲ ਸੀ ਪ੍ਰੋਜੈਕਟ ਲਾਤੇ ਨੇ ਕਮਰਿਆਂ, ਚ ਮੈਡਮ, ਫਾਲਤੂ ਆਏਗੀ, ਮੈਡਮ ਬੈਠੇਗੀ, ਸਿਰਫ ਡਿਸਪਲਿਨ ਵਾਸਤੇ ਕਿ ਬੱਚੇ ਸ਼ੋਰ, ਨਾ ਕਰਨ ਸਿੱਧਾ ਉਹ ਵੀਡੀਓ ਚਲਾ ਦਿੰਦੇ ਨੇ, ਹਾਂ ਬਈਆ ਵੀਡੀਓ ਸਮਝ ਲਓ, ਜੋ ਕੁਛ ਨਹੀਂ ਸਮਝ ਆਉਂਦਾ ਉਹ, ਸਾਡੇ ਕੋਲ ਸਮਝ ਲਓ ਬਸ, ਔਰ ਤੁਹਾਨੂੰ ਪਤਾ ਹੀ ਹੈ, ਜਿਵੇਂ? ਪਿੱਛੇ ਲੋਕਡਾਊਨ ਲੱਗਿਆ ਸੀ, ਹੋਰ ਕੁਛ ਸੀ ਛੁੱਟੀਆਂ ਸੀ। ਫੋਨ ਤੇ ਕੰਮ ਆਉਂਦਾ ਸੀ, ਬੱਚਿਆਂ ਨੂੰ, ਔਰ ਪਿਛਲੇ ਆਪਾਂ, ਕਾਪੀ ਦੇ ਪਿੱਛੇ ਲਿਖਣਾ ਕਰਨਾ, ਜੀ। ਮੈਡਮ ਨੇ, ਛੁਟਿਓ ਮੈਂ ਇੱਕ ਸੇ ਦਸ ਲੈਸਨ ਲਿਖਣ, ਕੇ ਲਿਏ ਕਿਹਾ ਹੈ।
ਹਾਂਜੀ, ਹਾਂਜੀ ਹਾਂਜੀ ਉਹੀ ਨਾ ਮੈਂ ਕਹਿ ਰਹੀ ਹਾਂ ਉਹ ਹੋਣ ਦੇ, ਪਹਿਲੇ ਦੇ ਟਾਈਮ ਚ, ਔਰ ਹੋਣ ਦੇ ਟਾਈਮ ਚ ਬਹੁਤ ਫ਼ਰਕ ਦਿਨ ਰਾਤ ਦਾ ਫ਼ਰਕ ਹੈ।
ਅਹ, ਨੰਬਰ ਦੋ ਜੇ ਨੈਟ ਨਹੀਂ ਹੈ, ਫੋਨ ' ਅਤੇ, ਪਹਿਲੇ ਨੈੱਟ ਪਵਾਓ, ਅੱਜ ਕੱਲ੍ਹ ਬੱਚੇ ਨੈੱਟ ਉੱਦਾਂ ਹੀ ਖ਼ਤਮ ਕਰ ਦਿੰਦੇ ਨੇ, ਫਿਰ ਉਹ ਐਮ ਬੀ ਵਾਲਾ ਰਿਚਾਰਜ ਐਸਾ ਬ ਹੁਣ ਦੇਖਲੋ, ਜੋ ਰੋਜ਼ ਵੀਹ ਰੁਪਏ, ਦਾ ਰਿਚਾਰਜ ਵੀ ਹੋਏਗਾ ਜੀ, ਤੁਹਾਡੇ ਫੋਨ ਚ ਤੇ ਛੇ ਸੌ ਮਹੀਨਾ ਹੋ ਗਿਆ ਸਚ ਇਸੇ ਚੱਕਰ 'ਚ, ਸਭ ਚੀਜ਼ ਵਜਦੀ ਪਈ ਏ ਮਹਿੰਗਾਈ ਤੇ ਸਾਡੀ ਮਹਿੰਗਾਈ ਤੇ, ਵੱਧੀ ਵੱਧੀਏ ਕੁਛ ਸਾਡੀ ਜ਼ਰੂਰਤਾਂ ਵੱਡੀ ਏ ਉਹਦੇ ਚੱਕਰ ਚ ਬੜੀ ਮਹਿੰਗਾਈ ਐ।
ਹਾਂਜੀ ਤੇ ਹੈ
ਜਿਵੇਂ ਜਿਵੇਂ,
ਉਹੀ ਹੈ ਨਾ, ਜਿੱਦਾ ਜਿੱਦਾ ਬੰਦੇ ਦਾ ਜਿੱਦਾਂ ਦੀ ਉਹਦੀ ਪੋਕਿਟ ਮਨੀ ਹੈ, ਉਸ ਹਿਸਾਬ ਨਾਲ ਬੰਦਾ ਕਰ ਲੈਂਦਾ। ਕਿਸੇ ਦੀ ਜ਼ਿਆਦਾ, ਹੈ ਤੇ ਉਹ ਜ਼ਿਆਦਾ ਕਰ ਲੈਂਦਾ, ਕਿਸੇ ਦੀ ਘੱਟ ਉਹ ਕੱਟ ਦੇ ਹਿਸਾਬ ਨਾਲ, ਕਰ ਲੈਂਦਾ।
ਹਾਂਜੀ ਹਾਂਜੀ ਔਰ ਹਾਂਜੀ, ਬਟ ਫਿਰ ਵੀ ਜੇ, ਸਹੂਲਤਾਂ ਜੇ ਸਾਬ ਮੰਹਗਾਈ ਏ ਤਾਂ, ਫੇਿਰ ਉਸ ਹਿਸਾਬ ਨਾਲ ਸਹੂਲਤਾਂ ਵੀ, ਨੇ
ਹਾਂਜੀ ਸਹੂਲਤਾਂ ਬਸ ਇਹ ਕਿ, ਬਸ ਪੈਸੇ ਵਾਲੇ ਨੂੰ। ਕਿ, ਮਤਲਬ ਅਫੋਰਡ ਕਰ ਸਕਦੇ ਹੈਗੇ ਆ ਤੇ ਠੀਕ, ਵਿਚਾਰਾ ਨੇ ਤੇ ਗਰੀਬ ਬੰਦਾ ਵਿਚਾਰਾ ਕਿੱਥੇ ਕੀ ਕਰੇਗਾ। ਉਹ ਕਰ, ਲਏ ਗਏ ਤੋਂਤਲੇ, ਬੇ ਚਲੋ, ਉਹ ਤੇ ਬਸ ਪੜ੍ਹਾ ਦੇ ਬਹੁਤ ਵੱਡੀ ਗੱਲ, ਐ ਅੱਜ ਕੱਲ੍ਹ ਟਿਊਸ਼ਨਾਂ ਦੀ? ਟਿਊਸ਼ਨਾਂ ਦੀਆ ਫੀਸਾਂ ਹੀ ਨੀ ਮਾਣ, ਥੋਜਨਟ ਥੋਜਨਟ ਤੋਂ ਘੱਟ ਬੱਚਿਆਂ ਦੀ ਫੀਸਾਂ ਨੀ, ਹੈਗੀਆ।
ਹਾਂਜੀ-ਹਾਜੀ ਬਹੁਤ ਮੈਂ ਕਹਿੰਣਾ
ਦੀ ਵੱਖਰੀ ਦਓ, ਟਿਊਸ਼ਨ ਵੱਖਰੀ ਦਓ, ਬੱਚਿਆਂ ਨੂੰ ਫਿਰ ਆਉਂਦਾ ਜਾਂਦਾ ਕੱਖ ਨਾ ਹੋਏ
ਹ, ਹਾਂਜੀ- ਹਾਂਜੀ ਉਹ ਸਕੂਲ ਦੀ ਵੀ ਫੀਸ, ਪੰਦਰਾਂ -ਸੋਲਾਂ ਸੌ ਸਕੂਲ ਦੀ ਪਰੋ ਫੇਰ, ਹਜ਼ਾਰ -ਬਾਰਾਂ ਸੌ ਟਿਊਸ਼ਨ ਦੀ ਭਰੋ, ਤੇ ਉਹਨਾ ਫੇਰ, ਬੱਚਿਆਂ ਦੇ ਨਖਰੇ ਅਲਗ ਕਿ ਬਈ,, ਮੇਰੇ ਕੋਲ, ਮੈਨੂੰ ਪੰਜਾਹ ਰੁਪਏ ਦੋ ਜੀ, ਸੋ ਰੁਪਏ ਦੋ ਜੀ। ਤਾਂ ਜਾਵਾਂਗਾ, ਮੈਂ ਆਂਦੇ ਹੋਏ ਬਰਗਰ ਖਾਂਦਾ ਆਵਾਂਗਾ ਯਾ ਮੈਂ ਕੁਛ ਖਾ ਕੇ ਆਵਾਂਗਾ ਨਹੀਂ ਤੇ ਮੈਂ ਨੀ ਜਾ ਰਿਹਾ।
ਕੈਂਟੀਨ ਵਗੈਰਾ ਹੋ ਜਾਂਦੇ ਨਾ ਸਕੂਲ 'ਚ, ਸਾਡੇ ਟਾਈਮ ਤੇ ਬਸ ਉਹ ਚੀਜ਼ ਵਾਲੀ ਆਂਟੀ ਜਾਂ ਅੰਕਲ ਆ ਆਂਦੇ ਹੈਗੇ ਸੀ ਲੈ ਕੇ, ਅੱਜ-ਕਲ ਤੇ ਬਕਾਇਦਾ ਪੂਰਾ ਕੈਂਟੀਨ ਬਨ ਗੀ ਹੈਗੀ ਏ ਫੇਰ ਬੱਚਾ ਓ ਜੋ ਦੇਖੇਗਾ ਤਾਂ ਫੇਰ-ਫੇਰ ਓਇਓ ਚੀਜ਼ਾਂ ਕਰਦਾ ਹੈਗਾ।
ਹਾਂਜੀ, ਚਲੋ ਠੀਕ ਹੈ ਜੀ, ਸਤਿ ਸ਼੍ਰੀ
ਹਾਂਜੀ ਓਕੇ ਠੀਕ ਹੈ, ਸਤਿ ਸ੍ਰੀ ਅਕਾਲ।